ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ।
ਹਾਂਜੀ- ਹਾਂਜੀ ਵਧੀਆ
ਹਾਂਜੀ, ਆਵਾਜ਼ ਥੋੜ੍ਹੀ ਘੱਟ ਆ ਰਹੀ ਹੈ
ਹਾਂਜੀ- ਹਾਂਜੀ ਸਭ ਠੀਕ ਵਧੀਆ
ਹੋਰ ਕੀ ਕਰਦੇ ਪਏ
ਬਸ ਬੈਠੇ ਹੁਣੇ, ਥੋੜ੍ਹਾ ਬਿਜ਼ੀ ਚੱਲਦੇ ਪਏ ਸੀ
ਅੱਛਾ
ਹਾਂਜੀ
ਹੋਰ
ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਪਈ
ਹਾਂ ਘੱਟ ਹੀ ਆ ਰਹੀ ਆਵਾਜ਼, ਦੋਨਾਂ ਪਾਸਿਓ ਹੀ
ਅੱਛਾ ਮੇਰੇ ਵੀ ਆਉਂਦੀ ਪਈ ਘੱਟ
ਹਾਂ ਬੜੀ ਬਹੁਤ ਹੀ ਵੀਕ, ਮਤਲਬ ਘੱਟ ਆਵਾਜ਼ 'ਚ
ਅੱਛਾ, ਉਹ ਨਾ ਬਾਰਿਸ਼ ਕਾਰਨ ਨਾ ਨੈੱਟਵਰਕ ਪ੍ਰੋਬਲਮ ਚੱਲਦੀ ਹੋਣੀ ਹੈ
ਹਮ, ਹੋਰ ਸੁਣਾਓ ਕੀ ਕਰਦੇ ਪਏ
ਬਸ ਮੁ ਕੰਮ ਸੀ ਥੋੜ੍ਹਾ ਕੱਪੜੇ ਵਗੈਰਾ ਸੈਟ ਕੀਤੇ ਨੇ ਅਸੀਂ ਵੀ ਗਏ ਤੇ ਸੀ ਨਾ ਅਸੀਂ ਗਏ ਤੇ ਸੀ ਹੇਮਕੁੰਟ ਸਾਹਿਬ ਹਾਂਜੀ, ਹਾਂਜੀ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ
ਤੇ ਫਿਰ ਅਸੀਂ, ਪਰਸੋਂ ਆਏ ਹਾਂ ਉੱਥੋਂ ਫਿਰ ਆਏ ਦੇ ਸੀ ਸਾਡੇ ਗੈਸਟ ਰਿਸ਼ਤੇਦਾਰ ਵੀ ਆਏ ਦੇ ਸੀ ਫਿਰ ਅਜੇ ਉਹ ਵੀ ਇੱਥੇ ਨੇ, ਤੇ ਬਸ ਚੱਲਦਾ ਪਿਆ ਹੁਣ ਸਵਟ ਅਰਾਮ ਆਰਾਮ ਨਾਲ ਥੋੜੇ ਸੈਟਿੰਗ ਹੁੰਦੀ ਪਈ ਆਪਣੀ ਜਗ੍ਹਾ ਤੇ ਕੱਪੜੇ ਵਗੈਰਾ ਰੱਖਦੇ ਪਿਆ
ਹੋਰ ਯਾਤਰਾ ਠੀਕ ਹੋ ਗਈ
ਹਾਂਜੀ ਯਾਤਰਾ ਵਧੀਆ ਹੋ ਗਈ ਹੈ, ਅੱਛੇ ਦਰਸ਼ਨ ਹੋ ਗਏ ਸੀ
ਚਲੋ, ਕਰਮਾਂ ਵਾਲੇ ਹੁੰਦੇ ਨੇ ਜਿਹੜੇ
ਹਾਂਜੀ, ਹੋਰ ਕੀ ਬਸ, ਅਸੀਂ ਵੀ ਅਸੀਂ ਅਚਾਨਕ ਕਿ ਸਾਡਾ ਪਲੈਨ ਬਣ ਗਿਆ ਜਾਣ ਦਾ
ਅੱਛਾ
ਤੇ ਵੈਸੇ ਤੇ, ਮੈਂ ਤਾਂ ਪਹਿਲੀ ਵਾਰੀ ਗਈ ਹਾਂ ਤੇ ਮਤਲਬ ਬੜਾ ਅੱਛਾ ਲੱਗਿਆ ਉੱਥੇ ਜਾ ਕੇ, ਬੜਾ ਸੋਹਣਾ ਸਾਰਾ ਕੁਛ
ਆ ਬਸ ਹਾਂ ਟੀਵੀ ਚ ਦੇਖਦੇ ਹਾਂ ਅਸੀਂ ਵੀ ਰੋਜ਼ ਤੇ ਜਾਣ -ਜਾਣ ਕਰਦੇ ਰਹਿੰਦੇ ਹਾਂ ਫਿਰ, ਬਸ ਇਸ ਤਰ੍ਹਾਂ ਹੀ
ਹੁਣ ਉਮਰ ਦੇ ਹਿਸਾਬ ਨਾਲ ਪਤਾ ਨਹੀਂ ਚੱਲ ਪਾਵਾਂਗੇ ਕਿ ਨਹੀਂ
ਹਾਂਜੀ, ਮੈਂ ਵੀ ਸੋਚਦੀ ਵੀ ਸੀ ਮੈਂ ਕਿਹਾ ਪਤਾ ਨਹੀਂ ਚਲਿਆ ਜਾਏਗਾ ਨਹੀਂ ਕਿਉਂਕਿ ਕਹਿੰਦੇ ਸੀ ਨਾ, ਉੱਥੇ ਬੜੀ ਠੰਡ ਹੁੰਦੀ ਐ ਤਾਂ ਪਹਿਲੇ ਚੈੱਕਅੱਪ ਹੁੰਦੇ ਨੇ ਜਾਣ ਵਾਸਤੇ।
ਹੂੰ।
ਲੇਕਿਨ ਐਸਾ ਕੁਛ ਨਹੀਂ ਸੀ ਚੈੱਕਅਪ ਵਗੈਰਾ ਤੇ ਨਹੀਂ ਹੋਏ ਪਰ ਠੰਡ ਬੜੀ ਜ਼ਿਆਦਾ ਸੀ ਉੱਥੇ।
ਠੰਡ ਤੇ ਹੁੰਦੀ ਐ, ਉੱਥੇ ਵੈਸੇ ਬਰਫ਼ ਪਈ ਰਹਿੰਦੀ ਐ ਹਰ ਵੇਲੇ।
ਬਰਫ਼ ਹੋਰ ਕੀ
ਬਾਰਿਸ਼ ਤੇ ਨਈ ਹੋਈ ਉਸ ਟਾਈਮ
ਬਾਰਿਸ਼, ਅਸੀਂ ਜਿਸ ਲੇ ਮੱਥਾ ਟੇਕ ਕੇ ਥੱਲੇ ਆਏ ਨਾ, ਉਸ ਟਾਈਮ ਥੋੜੀ ਸ਼ੁਰੂ ਹੋਈ ਸੀ ਬਾਰਿਸ਼।
ਹਾਂਜੀ।
ਤੇ ਮਤਲਬ ਪਾਣੀ ਵਗੈਰਾ ਵੀ ਹੁਣ ਆਦੇ ਪਏ ਨੇ।
ਹਾਂ।
ਬਸ ਐਸੇ ਈ ਅਸੀਂ ਜਿਸ ਤਰ੍ਹਾਂ ਹੀ ਨਿਕਲੇ ਹਾਂ, ਇੱਕ ਘੰਟੇ ਬਾਅਦ ਸਾਰਾ ਮਤਲਬ ਰਸਤਾ ਹੀ ਖ਼ਰਾਬ ਹੋ ਗਿਆ‌। ਪਹਾੜ ਡਿੱਗਦੇ ਪਏ ਸੀ।
ਅੱਛਾ।
ਤੇ ਸਾਡੇ ਨਾਲ ਵੀ ਗਏ ਸੀ ਰਿਸ਼ਤੇਦਾਰ ਸਾਡੇ ਉਹ ਵੀ ਉੱਥੇ ਰੁਕ ਗਏ ਨੇ, ਅਸੀਂ ਪਹਿਲਾਂ ਹੀ ਨਿਕਲ ਗਏ ਸੀ। ਇੱਕ ਘੰਟੇ ਦਾ ਫਰਕ ਪਿਆ, ਉੱਥੇ ਹੀ ਫਸ ਗਏ
ਹੂੰ।
ਫਿਰ ਹੁਣ ਤੇ ਉਹ ਆ ਗਏ ਨੇ।
ਅੱਛਾ।
ਹੋਰ
ਹੋਰ ਸੁਣਾਓ।
ਕਿੱਥੇ ਤੁਸੀਂ ਨੀ ਕੋਈ ਪਲੈਨ ਬਣਾਇਆ ਜਾਣ ਦਾ।
ਹਾਂ ਪਲੈਨ ਤੇ ਬਣਾਇਆ ਵੇ ਪਰ ਹਜੇ ਮੌਸਮ ਹੀ ਬੜਾ ਹੁਣ ਹੋ ਗਿਆ ਇਸ ਤਰ੍ਹਾਂ ਹੀ, ਬਾਰਿਸ਼ ਵਾਲਾ
ਹਾਂ ਮੌਸਮ ਥੋੜ੍ਹਾ ਹੋ ਗਿਆ ਬਾਰਿਸ਼ ਵਾਲਾ, ਪਹਿਲੇ ਸੀ ਮੌਸਮ ਜਾਣ ਵਾਸਤੇ
ਹਾਂ।
ਉੱਥੇ ਬਾਰਿਸ਼ ਆਂਦੀ ਪਈ ਐ।
ਹੈ। ਨੀ ਬਾਰਿਸ਼ ਤੇ ਨਈ ਆ ਰਹੀ।
ਸਾਡੇ ਇੱਥੇ ਬਾਰਿਸ਼ ਲੱਗੀ ਦੀ ਐ। ਹੋਰ ਸੁਣਾਓ। ਕੀ ਕਰਦੇ ਪਏ ਸੀ ਤੁਸੀਂ? ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ-ਹੈਲੋ।
ਹੈਲੋ।
ਹਾਂਜੀ, ਉਹ ਨੈਟਵਰਕ ਹੀ ਥੋੜ੍ਹਾ ਆਂਦਾ ਪਿਆ ਸੀ ਇਸ ਤਰਾਂ ਇ
ਹਾਂਜੀ ਆਵਾਜ਼ ਚਲੀ ਗਈ, ਮੈਨੂੰ ਲੱਗਦਾ ਨਾ ਮੇਰੀ ਪਹੁੰਚ ਚੀ ਏ ਤੁਹਾਡੇ ਤੱਕ ਤੇ ਨਾ ਮੈਨੂੰ ਤੁਹਾਡੇ ਆਈਏ
ਹਾਂ ਬਸ ਇਸ ਤਰਾਂ ਈ
ਚਲੋ, ਹੋਰ ਵਧੀਆ-ਵਧੀਆ, ਕੀ ਕਰਦੇ ਪਏ ਸੀ ਤੁਸੀਂ?
ਕੁਛ ਵੀ ਨੀ ਬਸ ਐ ਫ੍ਰਰੀ ਹੋਈ ਸੀ ਰੋਟੀ ਬਣਾ ਕੇ
ਅੱਛਾ।
ਤੇ ਉਹ, ਕਿਸੇ ਨੇ ਆਣਾ ਵੀ ਸੀ ਅੱਜ ਹਾਂ ਬਸ ਉਹ ਚਾਵਲ ਵੀ ਬਣ ਗਏ ਆ ਬਸ ਇਹਨਾਂ ਨੇ ਆਣਾ ਹੁਣ ਟਿਫਨ ਲੈਣ
ਹਾਂਜੀ।
ਬਸ ਉਹ ਪੈਕ ਕਰਨਾ ਥੋੜ੍ਹਾ ਠਹਿਰ ਕੇ ਤਬ ਤੱਕ ਮੈਂ ਕਿਹਾ ਚੱਲ, ਫ੍ਰੀ ਹਾਂ ਫੋਨ ਕਰ ਲਾਂ ਹਾਂ ਹੋਰ ਹੈਲੋ
ਹੋਰ ਸੁਣਾ, ਤੁਹਾਡੀ ਆਵਾਜ਼ ਨਾ ਮੈਨੂੰ ਬਿਲਕੁਲ ਸੁਣਾਈ ਨੀ ਆਨ ਦਿੰਦੀ
ਹਾਂ ਬਸ ਇਸ ਦਾ ਨੈਟਵਰਕ ਹੀ ਕੁਛ ਲੱਗਦਾ ਵਾ ਖ਼ਰਾਬ, ਕੱਲ ਵੀ ਇੰਨੇ ਫੋਨ ਕੀਤੇ, ਹੋਏ ਹੀ ਨਹੀਂ ਕਿਸੇ ਨੂੰ
ਅੱਛਾ।
ਹਾਂ ਨੈਟਵਰਕ ਚ'ਆਉਦੇ ਪਏ ਨੇ ਹੋਰ ਸੁਣਾਓ
ਬੱਚੇ ਗਏ, ਸਕੂਲ ਲੱਗ ਗਏ ਤੁਹਾਡੇ ਉੱਧਰ
ਨਹੀਂ ਸਕੂਲ ਨਹੀਂ ਹਜੇ ਲੱਗੇ, ਛੁੱਟੀਆਂ ਵੱਧ ਗਈਆਂ ਹੋਰ ਥੋੜ੍ਹੀਆਂ
ਮਤਲਬ ਸਾਡੇ ਵੀ ਉੱਥੇ ਰਹਿੰਦੇ ਨੇ ਰਿਸ਼ਤੇਦਾਰ, ਤੇ ਉਹਨਾਂ ਦੇ ਤਾਂ ਲਗ ਗਏ ਨੇ ਸਕੂਲ ਬੱਚਿਆਂ ਦੇ
ਹਾਂ, ਨਹੀਂ ਹਜੇ ਨਹੀਂ ਜਿਨ੍ਹਾਂ ਦੇ ਪਹਿਲੀ ਤਰੀਕ ਲੱਗਣੇ ਸੀ। ਉਹ ਹੁਣ ਛੇ ਤਰੀਕ ਲੱਗਣੇ ਆ ਸੋਮਵਾਰ
ਅੱਛਾ, ਮਤਲਬ ਛੁੱਟੀਆਂ ਵੱਧ ਗਈਆਂ
ਹਾਂ ਤੇ ਜਿਹੜੇ ਜਿਹਨਾਂ ਦੇ ਖੁੱਲ੍ਹਣੇ ਸੀ ਪੰਦਰਾਂ ਨੂੰ, ਉਹਨਾਂ ਦੇ ਵੀਹ ਦੇ ਬਾਅਦ ਖੁੱਲ੍ਹਣੇ ਆ ਵੀਹ ਬਾਈ ਨੂੰ ਖੁੱਲ੍ਹ ਜਾਨੇ
ਅੱਛਾ
ਹਾਂ
ਹਰ ਵਾਰ ਹੀ ਵੱਧ ਜਾਂਦੀਆਂ ਵੈਸੇ ਤਾਂ ਛੁੱਟੀਆਂ, ਗਰਮੀ ਕਾਰਨ ਨਾ ਗਰਮੀ ਜ਼ਿਆਦਾ ਹੋ ਜਾਂਦੀ ਏ ਤੇ ਛੁੱਟੀਆਂ ਵੱਧ ਜਾਂਦੀਆਂ
ਹੋਰ ਸੁਣਾਓ
ਬਸ ਬਸ ਵਧੀਆ, ਅਸੀਂ ਵੀ ਬਸ ਹੁਣੇ ਈ ਰੋਟੀ ਬਣਾਈ ਏ ਦੁਪਹਿਰ ਦੀ ਫਿਰ ਲੰਚ ਲੈਣ ਆਉਣਾ ਹੁੰਦਾ ਇਹਨਾਂ ਨੇ
ਅੱਛਾ, ਅੱਛਾ ਕੀ ਬਣਾਇਆ ਅੱਜ
ਅਸੀਂ ਬਣਾਈਆਂ ਆਲੂ ਪੂੜੀਆਂ
ਅੱਛਾ, ਆਲੂ ਪੂੜੀਆਂ
ਹਾਂਜੀ, ਨਾਲੇ ਫਿਰ ਉਹ ਸਾਡੇ ਰਿਸ਼ਤੇ ਆਏ ਨੇ ਨਾ ਤੁਹਾਨੂੰ ਦੱਸਿਆ ਮੈਂ ਰਿਸ਼ਤੇਦਾਰ ਆਏ ਦੇ ਨੇ, ਤੇ ਫਿਰ ਉਹ ਬੱਚੇ ਨੇ ਛੋਟੇ ਟੇ ਤੇ ਉਹ ਫਿਰ ਖਾ ਲੈਂਦੇ ਨੇ ਖੁਸ਼ ਹੋ ਗਏ ਹੈਲੋ ਹੈਲੋ ਹੈਲੋ
ਹੈਲੋ
ਹੈਲੋ
ਹੈਲੋ
ਹਾਂਜੀ
ਹੈਲੋ
ਹੈਲੋ, ਆਉਂਦੀ ਵੀ ਹੁਣ ਅਵਾਜ਼, ਬਸ ਬਸ ਏ ਮੌਸਮ ਕਾਰਨ ਹੀ ਹੁੰਦਾ ਪਿਆ ਨਾ ਖ਼ਰਾਬ ਹੈ ਨਾ ਵੈਦਰ
ਹੋਰ ਮੈਂ ਕਿਹਾ ਅਹ ਕਿਨਾ ਬਾਕੀ ਪਰਿਵਾਰ ਦੇ ਵੀ ਸਾਰੇ ਗਏ ਸੀ ਜਾਂ ਤੁਸੀਂ ਕੱਲੇ ਹੀ ਗਏ ਹੋ
ਨਹੀਂ- ਨਹੀਂ ਸਾਡੀ ਸਾਰੀ ਫੈਮਿਲੀ ਗਈ ਸੀ ਸਾਡੇ ਹੋਰ ਵੀ ਰਿਸ਼ਤੇਦਾਰ ਗਏ ਸੀ ਮਾਸੀ ਗਈ ਸੀ ਸਾਡੀ, ਹੋਰ ਬੱਚੇ ਗਏ ਸੀ ਉਹਨਾਂ ਦੇ
ਹਮ
ਸਾਡੀ ਫੈਮਿਲੀ ਤੇ ਪੂਰੀ ਗਈ ਸੀ, ਨਾਲੇ ਫਿਰ ਇਕੱਠੇ ਹੋਵੋ ਤੇ ਫਿਰ ਤਾਂ ਹੀ ਮਜ਼ਾ ਜਾਂਦਾ ਏ, ਐਸੇ ਕੱਲੇ ਚੱਲ ਜਾਂਣਗੇ ਫਿਰ ਅੱਛਾ ਵੀ ਨਹੀਂ ਲੱਗਦਾ
ਹਾਂ ਬਸ, ਅਸੀਂ ਵੀ ਤਿਆਰੀ ਕਰਦੇ ਹੀ ਪਏ ਸੀ ਜਾਣ ਦੀ, ਪਰ ਸਾਥ ਨਹੀਂ ਬਣਦਾ ਪਿਆ ਇਧਰੋਂ ਕੋਈ ਜਾ ਰਿਹਾ, ਕੋਈ ਨਹੀਂ ਜਾ ਰਿਹਾ ਮਨ ਚ ਇਸ ਵਾਰ ਬਹੁਤ ਤਿਹਾਂਯਾ ਦਾ ਸੀ ਮੈਂ ਜਾਣਾ, ਪਰ ਨਹੀਂ ਨਿਕਲ ਪਾਈ
ਹਾਂਜੀ- ਹਾਂਜੀ, ਚਲੋ ਪਲੈਨ ਬਣਾਉਦੇ ਤੇ ਅਗਰ ਤੁਹਾਡੀ ਗੱਲ ਹੋ ਜਾਂਦੀ ਸਾਡੇ ਨਾਲ ਪਹਿਲੇ ਤਾਂ ਫਿਰ ਸ਼ਾਇਦ, ਹੋ ਜਾਂਦਾ
ਹੋਰ ਕਿਸੇ ਨੇ ਆਉਣਾ ਸੀ, ਵੇਟ ਕਰ ਰਹੀ ਹੈ ਫੋਨ ਦੇ ਵਿੱਚ ਕੋਈ ਬਾਹਰ ਵੀ ਖੜ੍ਹਾ ਹਮ
ਅੱਛਾ, ਵੇਟ ਕਰਦੇ ਪਏਓ
ਆਹੋ ਆਉਣਾ ਸੀ ਕਿਸੇ ਨੇ, ਦੁਪਹਿਰ ਬੜੀ ਹੋ ਗਈ ਹੈ ਤੇ ਉਹ ਧੁੱਪ ਚ ਬਾਹਰ ਵੇਟ ਕਰੀਏ ਲਾਈਟ ਵੀ ਬੰਦ ਹੋ ਗਈ ਆ ਹੁਣ
ਅੱਛਾ
ਪਹਿਲੇ ਨਹੀਂ ਗਈ, ਸਵੇਰ ਦੀ ਹੁਣ ਚਲੀ ਗਈ ਹੈ ਲਾਈਟ
ਸਾਡੀ ਵੀ ਇਸ ਤਰ੍ਹਾਂ ਹੀ ਜਾਂਦੀ ਪਈ ਸੀ ਵਿੱਚ- ਵਿੱਚ ਤੇ ਮਤਲਬ ਇੱਕ ਕਿਤੇ ਹਵਾ ਚਲਦੀ ਨਹੀਂ ਪਈ ਬਾਰਿਸ਼ ਆਉਦੀ ਪਈ ਏ ਤੇ ਬਿਲਕੁਲ ਗਰਮੀ ਹੋ ਦੀ ਇੰਨੀ ਜ਼ਿਆਦਾ
ਗਰਮੀ ਬਹੁਤ ਜ਼ਿਆਦਾ, ਗੁੰਮਾ ਪਿਆ, ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ ਪਿਆ
ਹਵਾ ਹੀ ਨਹੀਂ ਚਲਦੀ ਵੀ ਬਿਲਕੁਲ ਵੀ
ਹਾਂ
ਦਰਵਾਜ਼ਾ ਖੋਲ੍ਹੋ ਇੰਨੀ ਗਰਮੀ ਆਉਂਦੀ ਅੰਦਰ।
ਪਸੀਨੇ ਵੀ ਇਸ ਤਰ੍ਹਾਂ ਆਉਂਦੇ ਪਏ ਆ ਰਸੋਈ ਚ ਵੀ ਵੜਨ ਨੂੰ ਵੀ ਦਿਲ ਨੀ
ਹਾਂਜੀ, ਬਿਲਕੁਲ- ਬਿਲਕੁਲ ਮੈਂ ਤਾਂ ਗਈ ਹਾਂ ਪੂਰੇ ਹੀ ਮੈਂ ਗਿੱਲੀ ਹੋ ਗਈ ਹਾਂ ਕੱਪੜੇ ਵੀ ਗਿੱਲੇ ਹੋ ਗਏ
ਹਾਂ
ਬੜੀ ਗਰਮੀ, ਸਾਰੀ ਜਗ੍ਹਾ ਇੱਕ ਜੈਸਾ ਹੀ ਮੌਸਮ ਹੋਇਆ ਤਾਂ ਹੈ
ਹਾਂ ਇੱਕ ਜੈਸਾ, ਬਸ ਉਹ ਇੱਧਰ ਪਹਾੜਾਂ ਵਾਲੇ ਪਾਸੇ ਵੀ ਬਸ ਇਸ ਤਰ੍ਹਾਂ ਹੀ ਗਰਮੀ ਪੈ ਰਹੀ ਹੈ
ਹਾਂਜੀ, ਅਸੀਂ ਵੀ ਜਿਸ ਤਰ੍ਹਾਂ ਹੀ ਉੱਧਰੋਂ ਨਿਕਲੇ ਹਾਂ ਵਾਪ ਸੀ ਆਉਂਦੇ ਪਏ ਸੀ ਤੇ ਰਸਤੇ ਚ, ਮਤਲਬ ਠੰਡਾ ਸੀ ਥੋੜ੍ਹੀ- ਥੋੜ੍ਹੀ ਅੱਗੇ ਆਉਂਦੀ ਗਏ ਜਿਸ ਤਰ੍ਹਾਂ ਹੀ ਤੇ ਗਰਮੀ ਲੱਗਣੀ ਸ਼ੁਰੂ ਹੋ ਗਈ ਤੇ ਕੁਛ ਕਈ -ਕਈ ਲੋਕਾਂ ਨੇ ਤੇ ਕੱਪੜੇ ਵੀ ਪਾਏ ਸੀ ਗਰਮ, ਤੇ ਉਹਨਾਂ ਨੂੰ ਵੇਖ ਕੇ ਕਿ ਵੀਂ ਗਰਮੀ ਲੱਗਦੀ ਪਈ ਸੀ
ਹਮ
ਮਤਲਬ ਅਚਾਨਕ ਇੱਕਦਮ ਹੀ ਉਸ੍ਹਾਂ ਮੌਸਮ ਬਦਲ ਜਾਂਦਾ ਨਾ
ਬਦਲ ਇਸ
ਉੱਥੇ ਸਰਦੀ ਤੇ ਇੱਥੇ ਗਰਮੀ
ਹਾਂ ਹੋਰ, ਮਾਲਸ਼ ਕਰਵਾ ਲੈਨੀ ਸੀ
ਹਾਂਜੀ
ਮੈਂ ਕਿਹਾ ਮਾਲਸ਼ਾਂ ਕਰਵਾ ਲੈਣੀਆਂ ਸੀ
ਮਾਲਸ਼ਾਹ ਬਸ ਗਿਆ ਤਾਂ ਉਹਨਾਂ ਨੂੰ ਉਹਨੂੰ ਬੋਲਿਆ ਸੀ ਇੱਕ ਦੋ ਜਣਿਆਂ ਨੂੰ ਉਹਨਾਂ ਨੂੰ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਫਿਰ ਵੈਸੇ ਤਾਂ ਅਸੀਂ ਕਰਾ ਲਈ ਸੀ ਉਹ ਰਸਤੇ 'ਚ ਆਉਂਦੇ ਆ ਨਾ ਮਸ਼ੀਨ ਵਾਲੇ ਹੈ
ਹਾਂਜੀ ਹਾਂ- ਹਾਂ- ਹਾਂ
ਕੀਨ ਹੁੰਦੀ ਹੈ ਪੈਰਾਂ ' ਕਰਦੀ ਆ ਉਹ ਮਾਲਿਸ਼ ਉਹ ਵਾਲੀ ਕਰਵਾ ਲਈ ਸੀ
ਹਾਂਜੀ
ਅਸੀਂ ਰੁਕੇ ਸੀ ਅ, ਗੁਰਦੁਆਰੇ ਰੁਕੇ ਸੀ ਅਸੀਂ ਤੇ ਉੱਥੇ ਨਾ ਬਾਹਰ ਹੀ ਮਾਲਿਸ਼ ਕਰਨ ਵਾਲੇ ਹੈਗੇ ਸੀ, ਮਤਲਬ ਤੇਲ ਮਾਲਿਸ਼ ਵੀ ਹੋ ਜਾਂਦੀ ਹੈ ਤੇ ਮਸ਼ੀਨ ਵਾਲੀ ਵੀ ਹੋ ਜਾਂਦੀ ਹੈ ਤੇ ਫਿਰ ਉਹ ਤੋਂ ਜਿੰਨੇ -ਜਿੰਨੇ ਕਰਾਉਣੀ ਸੀ ਅੱਧਿਆਂ ਨੇ ਮਾਲਿਸ਼ ਕੁਛ ਤੇਲ ਵਾਲੀ ਕਰਾ ਲਈ ਫਿਰ ਦੂਸਰਿਆਂ ਵੀ ਕਰਾ ਲਈ ਮਸ਼ੀਨ ਵਾਲੀ ਪਰ ਥੋੜ੍ਹੀ, ਥੋੜ੍ਹਾ ਆਰਾਮ ਤੇ ਮਿਲ ਜਾਂਦਾ ਐਸਾ ਨਹੀਂ ਹੈ ਕਿ
ਹਾਂ, ਬਸ ਪਤਾ ਕਿ ਜੋ ਪਹਿਲੀ ਵਾਰੀ ਜਾਏ ਨਾ ਉਹਨੂੰ ਜ਼ਿਆਦਾ ਮਹਿਸੂਸ ਹੁੰਦਾ। ਪਰ ਥੋੜ੍ਹਾ ਬਹੁਤਾ ਇਗਨੋਰ ਮਾਰੋ ਫਿਰ ਇਨੀ ਨਹੀਂ ਲੱਗਦੀ।
ਹਾਂਜੀ, ਉਹ ਇਹ ਵੀ ਗੱਲ ਹੈਗੀ ਹੈ ਕਿ। ਅਤੇ ਫਿਰ ਅਸੀਂ ਖੁੱਦ ਥੋੜ੍ਹਾ ਥੋੜ੍ਹਾ ਹਾ ਨਾ ਤੇਲ ਮਾਲਿਸ਼ ਖੁੱਦੀ ਹੀ ਕਰ ਲਈ ਸੀ। ਅਤੇ ਥੋੜ੍ਹਾ ਚੱਲ ਗਿਆ।
ਠੀਕ ਮੈਂ ਬਾਅਦ 'ਚੋਂ ਕਰਦੀ ਹਾਂ ਫਿਰ ਕੋਈ ਆ ਗਿਆ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ।